ਹਾਂਜੀ।
ਸਸ ਾਲ ਜੀ
ਹਾਂਜੀ ਸਤਿ ਸ਼੍ਰੀ ਅਕਾਲ ਕੀ ਹਾਲ?
ਠੀਕ, ਤੁਹਾਡੇ ਕੀ ਹਾਲ ਚਾਲ ਨੇ?
ਹਾਂਜੀ ਹਾਂਜੀ ਅਸੀਂ ਵੀ ਵਧੀਆ
ਬਸ ਹੋਰ ਕੀ ਕਰਦੇ ਪਏ ਸੀ
ਕੁਛ ਨੀ ਬਸ ਜ ਫ੍ਰੀ ਹੋਏ ਸੀ ਉਹਨੇ ਤੁਹਾਨੂੰ ਪਤਾ ਏ, ਬਸ ਰਾਤ ਦਾ ਕੰਮ ਖਤਮ ਕੀਤਾ ਸੀ ਬਸ ਫ੍ਰਿ ਹੋ ਕੇ ਬੈਠੇ ਸੀ ਹੁਨੇ ਵੁਲੀ ਹੋਏ ਸੀ ਕੰਮ ਤੋਂ ਤੁਸੀਂ ਸਾਨੂੰ ਕਿਵੇਂ ਯਾਦ ਕੀਤਾ
ਬਸ ਬ ਤੇ ਇਹ ਬਹੁਤ ਦਿਨ ਹੋ ਗਏ ਨਾ ਅ ਮ ਕਹਿ ਰਹੇ ਸੀ ਮੇਰੇ ਹਸਬੈਂਡ ਉਸਦੇਨ ਤੁਹਾਡੇ ਉਧਰੋਂ ਦੀ ਲੰਘਦੇ ਹੋਣੇ ਨੇ ਤੇ ਵੀਰ ਜੀ ਨੇ ਅੰਦਰ ਦਰਵਾਜ਼ ਮਾਰ ਲਈ ਹੋਣੀ ਏ ਕਿ ਅੰਦਰ ਆ ਜਾਓ ਤੇ ਕਹਿੰਦੇ ਮੈਂ ਚਲੇ ਗਿਆ ਅੰਦਰ ਤੇ ਓਹਨਾਂ ਨੇ ਨਾ ਕੋਈ ਇੱਕ ਡ੍ਰਿਂਕ ਪਿਆਈ ਸੀਗੀ ਮੈਨੂੰ ਕੋਈ ਕਾਹ ਵਾਹ ਵਾ ਜਾ ਕਹਿੰਦੇ ਪਏ ਸੀ ਕੁਛ ਅੱਛ ਤੇ ਓਹ ਏ ਬੇਹਤ ਟੇਸਟ ਟੀ ਲੱਗਾ ਤੇ ਫਿਰ ਮੈਂ ਕੇਆ ਚਲੋ ਪੁੱਛ ਲਾਂਗੀ ਮੈਂ ਕਿ ਕੇੜੀ ਡਰਿੰਕ ਪਿਆ ਸੀ ਤੁਸੀਂ ਏਨਾਂ ਨੂੰ ਜੋ ਏਨਾਂ ਨੂੰ ਏਂਨੀ ਪਸੰਦ ਆਈ ਏ। ਤੇ ਮੈਂ ਤਾਂ ਫੋਨ ਕੀਤਾ ਸੀ ਮੈਂ ਕਿ ਤੁਸੀਂ ਮੈਨੂੰ ਦੱਸੋਗੇ ਜਰਾ ਫਿਰ ਮੈਂ ਬਣਾਵਾਂ, ਹਾਂ ਤੇ ਬਹੁਤ ਪਿੱਛੇ ਪਏਦੇ ਨੇ ਦੋ-ਤਿੰਨ ਦਿਨ ਤੋਂ।
ਕਾਅਵਾ ਹੁੰਦਾ, ਬਨਦਾ ਏ, ਕਾਫ਼ੀ ਕਾਅਵੇ ਬਣਾਨੀ ਆ ਮੈਂ ਤੇ ਕੋਈ ਨਿੰਬੂ ਦਾ ਵੀ ਬਣਾ ਲੈਨੀ ਹੁੰਨੀ ਆ। ਸਾਡੇ ਤੇ ਬੱਚੇ ਵੀ ਬੜੇ ਸ਼ੌਕ ਨਾਲ ਪੀ ਲੈਂਦੇ ਹੁੰਦੇ ਐ।
ਅੱਛਾ, ਅੱਛਾ। ਹਾਂ ਪਤਾ ਨੀ ਓ ਨਿੰਬੂ ਵਾਲਾ ਹੀ ਕੈਹ ਰਹੇ ਸੀ। ਤੁਸੀਂ ਸ਼ਾਇਦ ਨਾ
ਅੱਛਾ, ਮੈਂ ਦੋ-ਤਿੰਨ ਤਰਾਂ ਦੇ ਬਣਾਨੀ ਆ, ਜਿਵੇਂ ਪੇਟ ਠੀਕ ਨਈ ਹੁੰਦਾ, ਓਦੇ ਵਸਤੇ ਵੱਖਰਾ ਬਨਾਨੀ ਆ। ਜਿਵੇਂ ਕੋਂਸੀਪੇਸ਼ਨ ਵਗੈਰਾ ਯਾ ਕੁਛ ਨਈ ਬੱਚਿਆਂ ਦਾ ਠੀਕ, ਵੱਡੇ ਵੱਡੇ ਵੀ ਪੀ ਲੈਂਦੇ ਹੁੰਦੇ ਨੇ, ਜਿਨੂੰ ਅੱਜ-ਕੱਲ ਓ ਵੈਸੇ ਕੈਂਦੇ ਨੇ
ਠੀਕ ਏ ਹੁਣ ਤੁਸੀਂ ਇਹਨਾਂ ਨੂੰ ਕਿਹੜਾ ਕਾਹਵਾ ਪਵਾਇਆ ਸੀ ਓਹਦੀ ਰੈਸੀਪੀ ਦੱਸੋ
ਅੱਛਾ ਅੱਛਾ ਨਿੰਬੂ ਵਾਲਾ ਈ ਕਹਿੰਦੇ ਪਯ ਹੋਣੇ ਮੈਨੂੰ ਲਗਦੈ ਇਦਾਂ ਕਿਉਂਕਿ ਇਹ ਵਾਲੇ ਟੈਮ ਤੇ ਇਹ ਵਾਲਾ ਮੌਸਮ ਜਿਹੜਾ ਚੱਲਦਾ ਨਾ ਗਰਮੀ ਹੈ ਜਿਵੇਂ ਨਾ ਤੇ ਚ ਮਤਲਬ ਕਿ ਪਾਚਨ ਸ਼ਕਤੀ ਚ ਕਮਜ਼ੋਰ ਵੀ ਹੋ ਜਾਂਦੀ ਏ ਪਾਣੀ ਜਿਆਦਾ ਪੀਤਾ ਜਾਂਦਾ ਏ ਥੱਲਿਆ
ਹਾਂਜੀ ਕਹਿੰਦੇ ਹਾਂਜੀ ਇਹਹੀ ਕਹਿ ਰਹੇ ਸੀ ਕਹਿੰਦੇ ਉਹ ਪੀ ਰਹੇ ਸੀ ਤੇ ਮੈਨੂੰ ਕਹਿੰਦੇ ਨੇ ਕਿ ਟੇਸਟ ਕਰਕੇ ਦੇਖੋ ਕਿੱਦਾਂ ਦਾ ਹੈਗਾ ਕਹਿੰਦੇ ਫਿਰ ਮੈਂ ਪਹਿਲੇ ਤੇ ਮੈਂ ਲਵਾਂ ਨਾ ਮੈਂ ਕਿਹਾ ਨਹੀਂ ਇਹ ਕਿਹੜਾ ਮੈਂ ਕਿਉਂ ਕਾਵਾ ਪੀਵਾਂ ਮੈਂ ਕਾਵਾ ਪੀਣ ਦਾ ਟੈਮ ਏ ਅਤੇ ਕਹਿੰਦੇ ਓਹਨਾਂ ਨੇ ਬੜਾ ਫੋਰਸ ਕੀਤਾ ਤੇ ਫਿਰ ਮੈਂ ਕ ਚਲ ਟੇਸਟ ਦੇਖ ਲ ਵਾ ਕਹਿੰ ਜਦੋਂ ਮੈਂ ਟੇਸਟ ਕੀਤਾ ਤੇ ਟੇਸਟ ਤੇ ਬੜਾ ਹੀ ਅੱਛਾ ਸੀ ਤੇ ਫੇਿਰ ਕਹਿੰਦੇ ਮੈਂ ਕਿਹਾ ਚੱਲ ਮੈਂ ਨਾ ਬਣਵਾਵਾਂਗਾ ਘਰ ਜਾ ਕੇ ਤੇ ਫਿਰ ਥੋੜਾ ਜਾਿ ਹਾਂ ਓ ਗਰਮੀ ਜੋ ਹੋਈ ਦੀ ਏ, ਨਾਲ ਥੋੜ੍ਹਾ ਰਨ ਹੋ ਜਾਂਦਾ ਨਾ। ਵਦ-ਘੱਟ ਹੋ ਜਾਂਦੈ ਐ। ਤਾ ਕਰਕੇ। ਤੁਸੀ ਅੱਛਾ ਦੱਸੋਗੇ ਮੈਨੂੰ ਕਿਸ ਤਰ੍ਹਾਂ ਬਨਾਏਆ ਸੀ?
ਹਾਂਜੀ, ਹਾਂਜੀ ਜਰੂਰ ਕੇਓ ਨੀ ਦੱਸਾਂਗੀ। ਆ ਜਾਂਦੇ ਮੈਂ ਤੁਹਾਨੂੰ ਵੀ ਨਾਲ ਪੇਆ ਦੰਦੀ। ਐਸੇ ਬਹਾਨੇ ਤੁਸੀਂ ਆ ਹੀ ਜਾਂਦੇ ਤੇ ਸੇਖ ਵੀ ਜਾਂਦੇ।
ਨਈ ਮੈਂ ਤੁਹਾਨੂ, ਕੋਲ ਫੇਰ ਆਵਾਂਗੀ ਤੁਸੀਂ ਫਿਲਹਾਲ ਦਾਦੂ ਮੈਂ ਤੇਰੇ ਨੂੰ ਹੁਨੇ ਬਨਾ ਕੇ ਦੇਨਾ ਐ ਪਿੱਛੇ ਪਏ ਦੇ ਨੇ ਫੋਨ ਕਰ, ਫੋਨ ਕਰ ਕਰ ਦੇਨੀ ਆਂ।
ਅੱਛਾ, ਅੱਛਾ। ਅੱਛਾ, ਅੱਛਾ। ਹਾਂਜੀ ਓ ਪੈਲੇ ਓਈ ਨਾ ਪਾਨੀ, ਜਿਵੇਂ ਅਸੀਂ ਚਾਹ ਵਾਸਤੇ ਪਾਨੀ ਉਬਾਲਨੇ ਆਂ। ਉਝ ਮਤਲਬ ਇਹਵੇ ਕਿ ਚੱਪ ਤੇ ਪਾਣੀ ਅਹ ਉਬਾਲਣਾ ਵਿੱਚ ਪਾਣੀ ਛੋਟੀ ਇਲਾਚੀ ਪਾਾਲੀ ਖੰਡ ਪਾਲੀ ਤੇ ਕਾੜ ਲਿਆ ਮੈਂ ਤੇ ਵੈਸੇ ਨਾ ਸੋਹਾਈ ਸੌਂਫ ਹੁੰਦੀ ਮੈਂ ਤੋਂ ਪਾਲਣੀ ਥੋੜੀ ਜਿਹੀ ਪੁਦੀਨਾ ਵੀ ਪਾ ਲਣੀਆਂ ਹੁਣ ਨਾ ਹਾਂ ਜ ਥੋੜਾ ਜਿਹਾ ਵੀ ਪਾ ਲਣ ਪਾਣੀ ਨੂੰ ਕਾਲ ਵੀ ਕਾ ਲੈਂਨੇ ਆਂ ਨਾ ਪਹਿਲੇ ਤੇ ਫੇਰ ਅੱਧਾ ਅਹ ਤੁਸੀਂ ਦੇਖਲਓ ਕਿ ਕਿੰਨਾ ਮਤਲਬ ਕਿ ਕਿੰਨਾ ਕਾਵਾ ਬਣਾਉਣਾ ਇੱਕ ਕੱਪ ਬਣਾਉਣਾ ਜਾਂ ਦੋ ਕੱਪ ਬਣਾਣੈ ਉਹਦੇ ਹਿਸਾਬ ਤੇ ਤੁਸੀਂ ਪਾਣੀ ਰੱਖ ਲਓ ਠਾ ਮੁੱਠਾ ਔਈ ਸਾਬ ਤੀ ਪੈਂਦਾ ਤੇ ਤੁਸੀਂ ਔ ਰੱਖ ਲਿਆ ਕਰੋ। ਹਾਂਜੀ ਤੇ ਔਸ ਤੋਂ ਬਾਦ ਫਿਰ ਇੱਕ ਕੱਪ ਜਿਵੇਂ ਇੱਕ ਕੱਪ ਸਮਝੋ ਮੈਂ ਇੱਕ ਕੱਪ ਬਣਾ ਰੀ ਆਂ। ਤੇ ਇੱਕ ਕੱਪ ਲੈ ਕੇ ਤੇ ਪੈਲੇ ਔ ਚ ਨਿੰਬੂ ਨਿ ਚੋੜ ਲੋ ਥੋੜਾ ਜਿਆ
ਠੀਕ ਹੈ।
ਹਾਂਜੀ ਤੇ ਚ ਕ ਚਾ ਪੱਤੀ ਅਸੀਂ ਪੋਨੀ ਚ ਐਂਜ ਈ ਪਾਣੀ ਏ, ਕਾੜ
ਅੱਛਾ ਅੱਛਾ। ਠੀਕ ਹੈ ਠੀਕ ਹੈ।
ਕਾਲਾ ਨਮਕ ਪਾ ਲੋੋ ਥੋੜਾ। ਤੇ ਹਲਕੀ ਜੀ ਤੁਸੀਂ ਚਾੰਦੇ ਔ ਤੇ ਕ ਹਲ ਕਿ ਜਿਜਵੇਂ ਪੋਡਰ ਬਣਾ ਕੇ ਅਗਰ ਰੱਖਆ ਦੈ ਤੁਸੀਂ ਕਾਲੀ ਮਿਰਚ ਦਾ ਤੇ ਹਲਕੀ ਜੀ ਕਾਲੀ ਮਿਰਚ ਵੀ ਪਾਲੋ। ਹਰ ਬਿਲਕੁਲ ਮਾੜੀ ਜੀ ਮਤਲਬ ਕਿ ਟੱਚ ਈ ਕਰਵਾ ਲੋ।
ਅੱਛਾ ਅੱਛਾ, ਬ ਹਲਕੀ ਜੀ ਪਾਣੀ ਐ ਕਾਲੀ ਮਿਰਚ।
ਹਾਂਜੀ ਹਾਂਜੀ ਤੇ ਫੇਰ ਜੇ ਜਿ ਜਿਵੇਂ ਪਾਣੀ ਚੰਗੀ ਤਰ੍ਹਾਂ ਕੱਢ ਗਿਐ, ਜਿਵੇਂ ਤੁਸੀਂ ਇੱਕ ਕੱਪ ਪਾਣੀ ਰੱਖਿਆ ਤੇ ਔ ਅੱਧਾ ਕੱਪ ਰੈ ਗਿਐ, ਮਤਲਬ ਕਿ ਪਾਣੀ ਅੱਛੇ ਸੇ ਕੜ ਗਿਐ। ਫਿਰ ਓ ਔ ਗਰਮ ਗਰਮ ਪਾਣੀ ਨਾ ਓਹ ਚਾਹ ਪੱਤੀ ਚ ਐੰਝ ਭੁੰਨਣਾ ਏ। ਜਿਵੇਂ ਚਾਹ ਪਤ ਤੇ ਚਾਹ ਪੁੁੰਨੀ ਦੀ ਹੁੰਦੀ ਏ। ਹਾਂ ਤੇ ਓ ਗਰਮ ਗਰਮ ਪਾਣੀ ਵਿੱਚ ਪੋਣ ਲੈਨੈ ਤੇ ਹਲਕਾ ਜਾ ਕਾਲਾ ਨਮਕ ਵੀ ਪਾਣੈ ਵੇਚ ਥੋੜਾ ਜਿੰਨਾ ਨਾ, ਹਾਂਜੀ ਤੇ ਮਿੱਠਾ ਤੁਸੀਂ ਦੇਖ ਲੋ ਜੇ, ਜਾਦਾ ਮਿੱਠਾ ਨਹੀਂ ਪੀਨਾ ਜਿਵੇਂ ਤਾਡਾ ਮਲਬ ਕਿ ਸਵਾਦ ਏ ਅਪਣੇ ਸ ਸਵਾਦ ਦੇ ਅਨੁਸਾਰ ਓਦੇ 'ਚ ਤੁਸੀਂ ਪਾਸ ਸਕਦੇ ਓ, ਹਾਂਜੀ ਐ ਕਾਵਾ ਤੇ ਬੌਤ ਵਧੀਆ ਹੁੰਦ ਹੂੰਦਾ ਏ, ਗਰਮੀ-ਸਰਦੀ ਪੀ ਸਕਦੇ ਓ ਤੁਸੀਂ ਐ ਕਾਵਾ। ਤੇ ਓ ਦੂਜਾ ਵੀ ਸੀ, ਮੈਂ, ਹਾਂਜੀ ਹਾਂ। ਮੈਂ ਤੇ ਬੱਚਿਆਂ ਵਾਸਤੇ ਵੱਖਰਾ ਹੀ ਬਣਾਨੀ ਆ, ਓ ਚ ਸੋ ਇਲਾਚੀ ਕਾੜੀ, ਹਰੀ ਇਲਾਚੀ ਹਰੀ
ਅੱਛਾ, ਅੱਛਾ ਵੀ ਬੱਚਿਆਂ ਦਾ ਪੇਟ ਵਗੈਰਾ ਦਰਦ ਹੋਣ ਲੱਗ ਜਾਂਦਾ ਨਾ।
ਜਿਵੇਂ ਤੇ ਓ ਗੁੜ ਪਾ ਲਿਆ ਥੋੜਾ ਜੇਆ ਓ ਵੀ ਕਾੜ ਕੇ ਓ ਵੀ ਬਨਾਈ ਦਾ ਅਪਣਾ
ਪਹਿਲੀ ਵਾਰ
ਨਹੀਂ ਮੈਂ ਫਿਰ ਅਸੀਂ ਜਿਆਦਾ ਖੰਡ ਖੂਡ ਬੱਚਿਆਂ ਨੂੰ ਘੱਟ ਹੀ ਦੇਈ ਦੀ ਆ ਨਾ ਫੇਰ ਅਸੀਂ ਥੋੜ੍ਹਾ ਜਿਹਾ ਗੁੜ ਪਾ ਗੁੜ ਦਾ। ਪੇਟ ਵਾਸਤੇ ਵਧੀਆ ਹੁੰਦਾ ਏ ਗੁੜ ਠੀਕ ਹੀ ਰਹਿੰਦਾ ਏ ਤੇ ਓਹ ਪੇਟ ਸਹੀ ਰਹਿੰਦਾ ਗੁੜ ਪਾ ਲਿਆ ਜਾਂ ਥੋੜ੍ਹੀ ਸ਼ੱਕਰ ਪਾ ਲਈ ਕਿ ਬੱਚਿਆਂ ਨੂੰ ਥੋੜ੍ਹਾ ਸਵਾਦ ਆ ਜੇ ਹੋਰ ਕੀ। ਮਿੱਠੇ ਦਾ ਦੇਖੋ ਮਿੱਠਾ ਤੁਹਾਨੂੰ ਪਤਾ ਤੇ ਹੈ ਬੱਚੇ ਨੂੰ ਮਿੱਠਾ ਬੜਾ ਪਸੰਦ ਹੁੰਦੈ। ਤੇ ਓਹ
ਕਹਿ ਰਹੇ ਹੋ ਮੇਰੇ ਬੇਟੇ ਨੂੰ ਤੇ ਖੁਦ ਬੜਾ ਮਿੱਠਾ ਪਸ ਮੈਂ ਤੇ ਪਰੇਸ਼ਾਨ ਹੋ ਗਈ ਹਾਂ ਇੰਨਾ ਮਿੱ ਪਸੰਦ ਓਹਨੂੰ ਹਰ ਟਾਈਮ ਕਹੇਗਾ ਕੁੱਛ ਨਾ ਕੁ ਕੁਛ ਮਿੱਠਾ ਖਾਣ ਨੂੰ ਮਿਲਦਾ ਰਿਹਾ ਦੱਸੋ ਮਿੱਠਾ ਕਿੰਨਾ ਨੁਕਸਾਨ ਦੇਖੋ ਮੈਂ ਨੀ ਕਹਿੰਦੀ ਕਿ ਫਾਇਦੇਮੰਦ ਐ ਜਾਂ ਕੁਛ ਵੀ ਮੈਂ ਕਿਸੇ ਚੀਜ਼ ਦੀ ਅੱਤੀ ਹੋ ਜਾਂਦੀ ਐ ਨਾ ਉਹਦਾ ਨੁਕਸਾਨ ਵੀ ਹੁੰਦਾ। ਦੇਖੋ ਜਿਆਦਾ ਮਿੱਠਾ ਘੱਟ ਮਿੱਠਾ ਖਾਓਗੇ ਤੇ ਇਹ ਵੀ ਨੁਕਸਾਨ ਐ ਜ਼ਿਆਦਾ ਮਿੱਠਾ ਖਾਓਗੇ ਇਹ ਵੀ ਨੁਕਸਾਨ ਏ।
ਹਾਂਜੀ ਹਾਂਜੀ ਹਰ ਚੀਜ਼ ਦਾ ਦੇਖੋ ਨੁਕਸਾਨ ਵੀ ਤੇ ਫਾਇਦਾ ਵੀ ਐ ਤੇ ਏ ਵੀ। ਸਹੀ ਕਿਆ ਤੁਸੀਂ। ਐ ਤੇ ਹੈ ਹੀ। ਨਹੀਂ ਮਿੱਠਾ ਤੁਸੀਂ ਘਰ ਵੀ ਬਣਾ ਕੇ ਦੇ ਦੇਆ ਕਰੋ ਗੁੜ, ਸ਼ੱ ਕਰੀ ਕਰਕੇ, ਓਹ ਬਨਾ ਕੇ ਦੇ ਦੇਆ ਕਰੋ ਕੁਛ ਨਾ ਕੁਛ ਮਿੱਠਾ।
ਹਾਂਜੀ, ਅਰੇ ਕੁਛ ਨਾ ਪੁੱਛੋ ਤੇ ਗੁਰਦੁਆਰੇ ਸਾਹਿਬ ਵੀ ਜਾਏਗਾ ਨਾ ਉੱਥੇ ਕਹੇਗਾ ਪਤਾਸੇ ਦਾ ਪਰ ਸਾਥ ਦੇ ਦੋ ਮੈਨੂੰ।
ਅੱਛਾ ਅੱਛਾ, ਉਹ ਬੱਚੇ ਅੱਜ-ਕੱਲ, ਹਾਂ ਮਿੱਠਾ ਮਿੱਠਾ ਕਰਦੇ ਨੇ। ਸਾਡੇ ਆ ਬੱਚੇ ਰੋਟੀ ਖਾਂਦੇ ਨੇ ਥੋੜੀ ਦੇਰ ਬਾਦ ਆ ਜੀ, ਹਾਂਜੀ ਹਾਂਜੀ ਠੀਕ ਨੇ ਹੁਨ ਮੈਂ ਹੂੰ, ਹੂੰ। ਵਧੀਆ ਨੇ ਓ, ਗਰਮੀ ਬੜੀ ਐ ਬਸ। ਤੁਨੂੰ ਆ ਕੈਂਦੇ ਪਏ ਸੀ ਆਈਸਕਿਮ ਬਣਾਈ ਫਿਰ ਮੈਂ ਘਰ ਹੀ ਆ ਸਗੋਂ ਅੱਜ। ਤੇ ਮੈਂ
ਬਣਾਈ ਏ ਘਰ ਈ?
ਹੋ ਹੋ, ਘਰ ਹੀ ਬਣਾ ਕੇ ਦੇ ਦਿੰਨੀ ਹੁੰਨੀ ਆ ਮੈਂ ਹਾਂਜੀ, ਹਾਂਜੀ, ਕਾਰ ਹੀ ਬਨਾ ਕੇ ਦੇ ਦਿੰਦੀ ਓਹੀ ਚ ਬਸ ਜਿਵੇਂ ਓਹ ਅਸੀਂ ਮੈਂਗੋ ਨੂੰ ਕੀਤਾ ਬ੍ਰੈਂਡ ਕਰਨੇ ਆ ਮੈਂਗੋ ਨੂੰ ਜਿਵੇਂ ਸ਼ੇਕ ਵਸਤੇ ਕਰੀਦਾ ਪਹਿਲੇ ਮੈਂਗੂ ਚੰਗੀ ਤਰ੍ਹਾਂ ਛੇਲ ਕੇ ਓਹਨੂੰ ਗ੍ਰਾੲਂਡ ਕਰਤਾ ਫੇਰ ਉਹ ਦੁੱਧ ਚੰਗੀ ਤਰ੍ਹਾਂ ਕਾਢ ਲਿਆ ਜਿਆਦਾ ਦੁੱਧ ਮਤਲਬ ਕਿ ਅੱਧਾਂ ਦੁੱਧ ਰਹਿ ਜਿਵੇਂ ਕਢ ਕਢ ਕੇ ਥੋੜ੍ਹੀ ਮਲਾਈ ਦੀ ਕਰੀਮ ਘਾਹ ਹੀ ਕਰੀਮ ਬਣਾ ਲਈ ਬਜਾਰੀ ਕਰੀਮ ਨੀ ਘਾਹ ਦੀ ਕਰੀਮ ਬਣਾ ਲਈ ਮਲਾਈ ਦੀ
ਅੱਛਾ ਠੀਕ ਏ
ਕਰੀਮ ਬਣਾਈ ਫਿਰ ਓਹ ਤਿੰਨੋ ਚੀਜ਼ਾਂ ਮਿਕਸ ਕਰਕੇ ਥਿੱਕ ਜਿਹਾ ਬਣਾ ਲਿਆ ਨਾ ਓਹਨੂੰ ਥੋੜਾ ਮਤਲਬ ਪਤਲਾ ਨਾ ਹੋਏ ਜਿਆਦਾ ਲਿਕੁਡ ਫੇਰ ਓਹਨੂੰ ਜਿਹੜੇ ਗੋਲਡ ਮਿਲਦੇ ਨੇ ਆਈਸਕ੍ਰੀਮ ਵਾਲੇ ਨਹੀਂ ਨਹੀਂ ਨਹੀਂ ਇਹ ਕਸਟਰਡ ਤੂੰ ਮ ਨਹੀਂ ਬਣਾ ਦੇ ਮੈ ਨਹੀਂ ਨਹੀਂ ਕਸਟਡ ਵਾਲੇ ਵੀ ਬਣਾਈ ਦੀ ਏ ਵੱਖਰੀ ਹੁੰਦੀ ਏ ਫੇਰ ਓਹ ਨਾ ਫਿਰ ਓਹ ਬਜਾਰੀ ਫੇਰ ਓਹ ਕਸਟਰਡ ਵਾਲਾ ਫੇਰ ਓਹੀ ਆਰਟੀਫਿਸ਼ਲ ਕੰਮ ਹੋ ਜਾਏਗਾ ਵਿੱਚ ਇਹ ਓਰੀਜਨਲ ਦੀ ਓਰੀਜਨਲ ਵਧੀਆ ਰਹਿੰਦੀ ਹੈ ਬਚਿਆਂ ਵਾਸਤੇ ਤੇ ਹਾਂ ਤੇ ਫਿਰ ਐਨਜੀੀ ਬਣਾ ਕੇ ਓਹ ਮੋਲਡ ਮਿਲਦੇ ਨੇ ਹਾਂ ਬੜੀ ਸਵਾਦ ਬਣਦੀ ਹੈ ਸਾਡੇ ਬੱਚੇ ਬੜੇ ਖ ਖੁਸ਼ ਹੋ ਕੇ ਖਾਂਦੇ ਨੇ ਏ
ਅੱਛਾ ਹਮ ਸਹੀ ਕਹਿ ਰਹੇ ਹੋ
ਉਹ ਜਿਵੇਂ ਬਜਾਰੀ ਦਿੰਦੇ ਨੀ ਏ ਓਹ ਬੜਾ ਬਹੁਤੇ ਨੀਰੀ ਬਰਫ਼ ਹੁੰਦੀ ਏ
ਬਿਲਕੁਲ ਸਹੀ ਗ ਅਰੇ ਮੈਂ ਵੀ ਬਣਾਈ ਸੀ ਜੇ ਪਿੱਛੇ ਪਤਾ ਮੈਂ ਨਾ ਇੰਸਟਾਗ੍ਰਾਮ ਤੇ ਦੇਖੀ ਕਿ ਅ ਦੁੱਧਲਗੀ ਤਰ੍ਹਾਂ ਕਾੜ ਕੇ ਤੇ ਬ੍ਰੈਡ ਓਹਦੇ ਵਿੱ ਵਿੱਚ ਮਤਲਬ ਕਰਕੇ ਅ ਕਾੜ ਕੇ ਬ੍ਰੈਡ ਨੂੰ ਵੀ ਤੇ ਖੰਡ ਪਾ ਕੇ ਤੇ ਉਹਨੂੰ ਜਮਾ ਦੋ ਅਰੇ ਮੈਂ ਜਮਾਈ ਮੇਰੇ ਤੇ ਕਿਸੇ ਨੇ ਨਹੀਂੀ ਖਾਧੀ ਮੈਂ ਤੇ ਸੁੱਟੀ -ਟੀ ਸਾਰੀ
ਅੱਛਾ ਨਹੀਂ ਨਹੀਂ ਸਾਡੇ ਬੱਚੇ ਐ ਵਲੀ ਬਣਾ ਕੇ ਦੇਖਣਾ ਮੈਂਗੋ ਦੀ
ਬੱਚੇਆਂ ਨੂੰ ਪਸੰਦ, ਬੱਚੇਆਂ ਨੂੰ ਪਸੰਦ ਹੀ ਨੀ ਆਈ ਜਰਾ ਵੀ।
ਓ ਫੇਰ ਓਨਾ ਨੂੰ ਐ ਵੇ ਨਾ ਕਿ ਬੱਚੇ ਤੁਆਡੇ ਵੱਡੇ ਸਾਡੇ ਛੋਟੇ ਨੇ, ਹਜੇ ਓਨਾਂ ਨੂੰ ਏਨੇ ਸਵਾਦ ਨੀ ਲੱਗਦੇ ਨਾ ਮੂੰਹ ਨੂੰ। ਅਸੀਂ ਘਰ ਹੀ ਬਣਾ ਬਣਾ ਕੇ ਦਿੰਨੇ ਆ ਤਾਂ ਕਰਕੇ। ਪਰ ਏ ਵੀ ਸੁਵਾਦ ਸਾਡੇ ਤਾਂ ਵੱਡੇ ਵੀ ਖਾ ਲੈਂਦੇ ਨੇ, ਸਾਨ ਤੇ ਸਵਾਦ ਲੱਗਦੀ ਏ। ਮਾੜਾ ਓਨਾ ਨੂੰ ਆਹੀ ਹੁੰਦਾ ਕਿ ਚਿਪਦਾ ਏ ਵੇ ਨਾ ਬਜ਼ਾਰੀ ਵੀ ਰੋਜ ਰੋਜ ਨੀ ਖਵਾਈ ਜਾਂਦੀ ਨਾ। ਫ ਘਾ ਚਲੋ ਵਧੀਆ ਦਿੰਦੀ ਏ, ਮੈਂ ਫੇਰ ਓਹੀ ਘਾਲ ਘੁਰ ਬਨਾ ਕੇ ਦੇ ਦੇਨੀ ਆ। ਵਧੀਆ ਤੁਸੀਂ ਵੀ ਦੇਖਣਾ, ਕਦੇ ਦੇਖਣਾ ਐ ਵ ਮੈਂਗੋ ਦੀ ਬਣਾ ਕੇ ਵੇਖਣਾ ਵੇਖਣਾ ਬੱਚੇ ਬੱਚੇ ਖਾਂਦੇ ਨੇ
ਹਾਂ, ਨਹੀਂ ਜਿੜੀ ਤੁਸੀਂ ਹੁਨ ਮੈਂਗੋ ਵਾਲੀ ਦੱਸੀ ਹੈ ਨਾ ਏ ਬਨਾਵਾਂਗੀ ਮੈਂ, ਓ ਬ੍ਰੈਡ ਵਾਲੀ ਤੇ ਕਿਸੇ ਨੂੰ ਪਸੰਦ ਨਈ ਆਈ, ਮੈਂਗੋ ਵਾਲੀ ਬਣਾਵਾਂਗੀ ਏ ਮੈਨੂੰ ਅੱਛੀ ਲੱਗ ਰਈ ਏ। ਦੇ, ਹਾਂ ਮੇਰੇ ਕੋਲ ਨਾ ਮੈਂਗੋ ਪੀਏ ਦੇ ਨੇ, ਮੈਂਗੇ ਥੋੜੇ ਨਾ ਉਹ ਮੇਰੇ ਕੋਲ ਸੋਫਟ ਸੋਫਟ ਜੇ ਮੈਂਗੋ ਪਏ ਨੇ ਬ ਟਾਈਟ ਖਾ ਲੈਂਦੇ ਨੇ ਸੋਫਟ ਪੇ ਰਏਂਦੇ ਨੇ ਓਨਾਂ ਦੀ ਬਨਾਵਾਂਗੀ। ਹਾਂਜੀ, ਹਾਂਜੀ ਚਲੋ ਵਧੀਆ ਏ, ਚਲੋ ਠੀਕ ਫੇਰ ਮੈਂ ਪੈ ਓਨਾ ਨੂੰ ਕਾੜਾ ਬਨਾ ਕੇ ਦਵਾਂ ਤੇ ਬੱਚਿਆਂ ਨੂੰ ਆਈਸ ਕਰ੍ਰੀਮ ਬਨਾ ਕੇ ਦਵਾਂ।
ਹਾਂਜੀ, ਹਾਂਜੀ ਜਰੂਰ ਕਿਓ ਹਾਂਜੀ, ਹਾਂਜੀ-ਹਾਂਜੀ, ਕਾਰ ਆ ਫੇ ਲਾਨਾ ਚੱਕ ਕ ਘ ਠੀਕ, ਹਾਂਜੀ ਠੀਕ, ਸ਼ਸ਼੍ਰੀ